ਹਾਂਜੀ ਪਾਜੀ ਹੋਰ ਠੀਕ ਓ
ਹਾਂਜੀ ਸਾਸ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ।
ਬਸ ਵਧੀਆ ਤੁਸੀਂ ਸੁਣਾਓ ਕੀ ਕਰ ਰੇ ਸੀ ਤੁਸੀਂ ਕਿਵੇਂ ਯਾਦ ਕਰ ਲਿਆ ਅੱਜ।
ਬਸ ਐਵੇਂ ਈ‌ ਯਾਦ ਕੀਤਾ ਮੈਂ ਕੇਆ ਚਲੋ ਇੱਕ ਵੱਲ ਕੋਲ ਕਰ ਲੈਂਣੇ ਆ ਹੂੰ
ਹਾਂ ਵਧੀਆ ਮੈ ਕੇਆ ਯਾਦ ਕਰ ਲਯਾ ਸੀ, ਜੀ। ਹਾਂਜੀ ਸਭ ਵਧੀਆ-ਸਭ ਵਧੀਆ ਤੁਸੀਂ ਸੁਣਾਓ ਤੁਆਡੇ ਬੱਚੇ ਵਾਈਫ ਵਗੈਰਾ ਸਭ ਠੀਕ ਨੇ। ਦੋ ਪਰਾ ਠੀਕ ਹੈਗਾ।
ਹੂੰ ਸਭ ਵਧੀਆ ਨੇ-ਸਭ ਵਧੀਆ ਨੇ।
ਹੋਰ ਕੀ ਕਰਦੇ ਨੇ ਵਾਈਫ ਤੁਆਡੇ?
ਓ ਪੇਕੇ ਗਏ ਹੋਏ ਨੇ।
ਅੱਛਾ ਓ ਪੇਕੇ ਗਏ ਹੋਏ ਨੇ। ਛੁੱਟੀਆਂ ਦਾ ਟੈਮ ਏ ਨਾ ਹੋਲੀਡੇਜ਼ ਚੱਲ ਰੇ ਨਾ ਤਾਂ ਕਰਕੇ। ਹੂੰ ਬਈ
ਬ
ਐਵੀ ਅੱਛਾ ਐ ਕਿ ਥੋੜ੍ਹਾ ਸਪੇਸ ਦੇਣਾ ਪੈਂਂ ਦਾ।
ਹਾਂ ਐ ਤਾਂ ਹੈ ਹੂੰ ਹੋਰ ਤੁਸੀਂ ਦੱਸੋ।
ਸਪੇਸ ਦੇਨਾ ਪੈਂਦਾ ਥੋੜਾ।
ਹਾਂ-ਹਾਂ ਹੋਰ ਤੁਸੀਂ ਦੱਸੋ ਕੀ ਕਰ ਰੇ ਓ ਤੁਸੀਂ?
ਹੋਰ ਬਸ ਅਸੀਂ ਬੈਠੇ ਸੀ ਔਰ ਮੈਂ ਕੇਆ ਹੁਣੇ ਮਤਲਬ ਤੁਆਡੇ ਮੈਂ ਓਧਰੋਂ ਆਈ ਆ ਹੁਣੇ ਮੈਂ ਬਾਰੋਂ ਤੇ ਅ ਮੈਂ ਬਾਹਰੋਂ ਆਈ ਸੀ। ਤੇ ਮੈਂ ਕਿਸੇ ਨੂੰ ਦੇਖਿਆ ਸੀ, ਤੇ ਮੈਨੂੰ ਲੱਗਿਆ ਸ਼ਾਇਦ ਤੁਹਾਡੇ ਵਾਈਫ ਨੇਮ? ਤੇ ਤਾਂ ਮੈਂ ਕਿਹਾ, ਮੈਂ ਪੁੱਛਾਂ ਕਿ ਤੁਹਾਡੇ ਵਾਈਫ ਨੇ ਜਾਂ ਫਿਰ ਤੁਸੀਂ ਕਹਿ ਰਹੇ ਹੋ ਬਈ ਪੇਕੇ ਗਏ ਹੋਏ ਨੇ, ਮੈਂ ਕਿਹਾ ਫਿਰ ਸ਼ਾਇਦ ਕੋਈ ਹੋਰ ਹੋਣਾ।
ਹੂੰ -ਹੂੰ, ਹਾਂ ਹੋਰ ਦੱਸੋ? ਬ੍ਰੇਕਫਾਸਟ ਵਗੈਰਾ ਕਰ ਲਿਆ, ਨਾਸ਼
ਹਾਂਜੀ- ਹਾਂਜੀ, ਬ੍ਰੇਕਫਾਸਟ ਹੋ ਗਿਆ, ਸਭ ਹੋ ਗਿਆ, ਤੁਸੀਂ ਸੁਣਾਓ?
ਬਸ, ਅਸੀਂ ਵੀ ਹੁਣੇ, ਨਾਸ਼ਤਾ ਵਗੈਰਾ ਕੀਤਾ।
ਹੂੰ - ਹੂੰ
ਤੇ ਫ੍ਰਰੀ ਬੈਠੇ ਸੀ, ਮੈਂ ਕਿਹਾ ਚੱਲ ਕਾੱਲ ਕਰ ਲੈਂਦੇ ਹਾਂ ਇੱਕ ਵਾਰ। ਗੱਲਬਾਤ ਕਰ ਲੲਈਏ।
ਐ ਵੀ ਵਧੀਆ ਕਿ ਤੁਸੀਂ ਯਾਦ ਕਰ ਲੈਂਦੇ ਹੋ, ਨਹੀਂ ਤੇ ਬਈ ਕਿਸੇ ਨੂੰ ਇੰਨਾ ਟਾਈਮ ਨਹੀਂ ਹੁੰਦਾ ਬਈ ਕਿਸੇ ਨਾਲ ਗੱਲ ਕਰਨ ਅਸੀਂ ਆਪਣਾ ਕੋਈ ਟਾਈਮ ਕੱਢ ਲਏ।
ਹਾਂਜੀ- ਹਾਂਜੀ, ਬਿਲਕੁਲ, ਸਹੀ ਗੱਲ ਏ। ਹੋਰ ਦੱਸੋ? ਹੋਰ ਫੈਮਲੀ ਵਗੈਰਾ ਸਭ ਵੱਧੀਆ ਨੇ?
ਫੈਮਿਲੀ ਵਗੈਰਾ ਸਭ ਵਧੀਆ ਨੇ, ਹੁਣ ਦੀਦੀ ਆਏ ਹੋਏ ਨੇ ਮੇਰੇ, ਉਹਨਾਂ ਦੇ ਬੱਚੇ ਵਗੈਰਾ ਆਏ ਹੋਏ ਨੇ। ਹੁਣ ਉਹ ਪਰੇਸ਼ਾਨ ਕਰਦੇ ਨੇ ਬਸ, ਹੋਰ -ਹੋਰ ਸਭ ਵਧੀਆ ਨੇ। ਉਹਨੂੰ ਪਰੇਸ਼ਾਨ ਕੀ ਕਰਨਾ ਬਸ, ਉਹਨਾਂ ਦੀ ਵੀ ਡਿਮਾਂਡਾਂ ਹੁੰਦੀਆਂ ਬਈ ਉਹਨਾਂ ਨੇ ਵੀ ਆਪਣੇ ਨਾਨਕੇ ਡਿਮਾਂਡਾਂ ਰੱਖਣੀਆਂ ਭਈ, ਇੱਥੇ ਜਾਣਾ, ਉੱਥੇ ਜਾਣਾ, ਇਹ ਕਰਨਾ, ਉਹ ਕਰਨਾ ਹੈ, ਇਹ ਖਾਣਾ ਹੈ। ਜੋ ਵੀ ਏ।
ਹਾਂ।
ਫੇਰ ਅਸੀਂ ਦੀ ਨੂੰ ਵੀ ਕੁੱਛ ਨੀ ਕਹਿੰਦੇ ਬਈ ਆਪਣਾ ਰੈਸਟ ਡੇ 'ਤੇ ਆਏ ਹੋਏ, ਕੋਈ ਗੱਲ ਨੀ, ਆਪ ਆਪਣਾ ਰੈਸਟ ਕਰ ਲੈਣ ਥੋੜ੍ਹਾ।
ਹਾਂਜੀ- ਹਾਂਜੀ।
ਹਾਂਜੀ, ਹੋਰ ਤੁਸੀਂ ਸੁਣਾਓ? ਨਾਸਤਾ ਵਗੈਰਾ ਹੋ ਗਿਆ ਤੁਹਾਡਾ?
ਹਾਂਜੀ ਹੋ ਗਿਆ, ਹੁਣੇ ਕੀਤਾ ਬਸ।
ਅੱਛਾ, ਕੀ ਖਾਇਆ ਤੂੰ??
ਅਂਜ ਅਸੀਂ ਸੈਂਡਵਿਚ ਖਾਧੀ।
ਅੱਛਾ, ਸੈਂਡਵਿਚ ਖਾਧੀ ਏ ਯਾਂ ਸੈਂਡਵਿਚ ਖਾਧਾ?
ਖਾਧਾ।
ਤੇ ‌, ਮੈਂ ਉਹੀ ਤੇ ਮੈਂ ਕਿਹਾ ਸੈਂਡਵਿਚ ਖਾਧੀ ਐ।
ਹੂੰ, ਬਸ ਹੁਣੇ ਖਾ ਕੇ ਹੱਟੇ ਆਂ।
ਅੱਛਾ-ਅੱਛਾ, ਵਧੀਆ ਹੈ ਨਾ। ਥੋੜਾ ਮਤਲਬ ਬ੍ਰੇਕਫਾਸਟ ਵਿੱਚ, ਥੋੜਾ ਮਤਲਬ ਲਾਈਟ ਹੋਏ ਨਾ, ਥੋੜਾ ਤੇ ਉਹੀ ਵਧੀਆ ਰਹਿੰਦਾ ਮਤਲਬ, ਸਾਰਾ ਮਤਲਬ, ਫੁੱਲ ਡੇ ਚ ਕੋਈ ਪ੍ਰੋਬਲਮ ਨਹੀ ਹੁੰਦੀ, ਫੇਰ ਮਤਲਬ, ਜੇਕਰ ਸਵੇਰੇ ਕੁਛ ਤਲਿਆ ਦਾ ਖਾ ਲੋ ਨਾ, ਤੇ ਐਹ ਹੁੰਦਾ ਸਾਰਾ ਦਿਨ ਬੜਾ ਪੇਟ ਹੈਵੀ ਜੇਹਾ ਰਹਿੰਦਾ।
ਹਾਂ, ਐਹ ਤਾਂ ਹੈ।
ਹੂੰ, ਫੇਰ, ਹੁੰਦਾ ਫੇਰ ਰਾਤੀ ਕਰੇਵਿੰਗ ਜਹੀ ਹੁੰਦੀ, ਬੀ ਗਰਮ ਪਾਣੀ ਦਿਓ। ਬੀ ਬੜਾ ਹੈਵੀ-ਹੈਵੀ ਲੱਗ ਰਿਹਾ।
ਹਾਂ- ਹਾਂ, ਐ ਤਾਂ ਹੈ, ਬਸ ਅਗਰ ਜੇਕਰ ਸਵੇਰੇ ਹੀ ਅਗਰ ਹੈਵੀ ਨਾਸ਼ਤਾ ਕਰਲਿਆ ਤਾਂ ਪੂਰਾ ਦਿਨ ਫੇਰ ਐਦਾ ਹੀ ਰਹਿੰਦਾ।
ਹਾਂ, ਫੇਰ ਆਈ ਹੁੰਦਾ ਕਿ ਪੂਰਾ ਦਿਨ ਫੇਰ ਉਹੀ ਚੀਜ਼ ਰਹੀ ਜਾਂਦੀ ਐ ਕੀ ਬਈ ਹੁਣ ਕੀ ਕਰੀਏ? ਹੁਣ ਬੜਾ ਫੇਰ ਕੁੱਝ ਖਾਇਆ ਵੀ ਨੀ ਜਾਂਦਾ ਨਾਸ਼ਤੇ ਤੋਂ ਬਾਅਦ ਫੇਰ ਦੁਪਹਿਰ ਦੀ ਨੀ ਖਾਈ ਜਾਂਦੀ ਸਵੇਰੇ ਨਾਸ਼ਤਾ ਹੈਵੀ ਹੋਜੇ ਫੇਰ ਆਪਣਾ ਸ਼ਾਮੀ ਕੁਛ ਹੁੰਦਾ ਏ ਸ਼ਾਮੀ ਵੀ ਬਿਲਕੁਲ ਲਾਈਟ ਖਾਣ ਦਾ ਮਨ ਕਰਦੈ।
ਹਾਂ-ਹਾਂ, ਬਿਲਕੁਲ।
ਤਾਂ ਕਰਕੇ ਫੇਰ ਅਸੀਂ ਕਹਿੰਨੇ ਹਾਂ ਬਈ ਸਵੇਰੇ ਤੇ ਲਾਈਟ ਬਣਾ ਲੋ ਅ ਅਸੀ ਸ਼ਾਮੀ ਜਾ ਦੁਪਹਿਰੇ ਕੁਛ ਖਾ ਲਾਂਗੇ ਹੈਵੀ ਜਿਹਾ।
ਹਾਂ ਹਾਂ।
ਹੂੰ-ਹੂੰ।
ਹੋਰ ਦੱਸੋ ਤੁਹਾਡੀ ਸ ਪੜ੍ਹਾਈ ਕਿਵੇਂ ਚੱਲ ਰਹੀ ਐ ਸਟੱਡੀ?
ਸਟੱਡੀ ਵਗੈਰਾ ਬਹੁਤ ਅੱਛੀ ਚੱਲ ਰਹੀ ਐ, ਬਹੁਤ ਅੱਛੀ ਬਲਕਿ ਤੁਸੀਂ ਸੁਣਾਓ ਤੁਹਾਡ ਤਾਡੇ ਬੱਚੇ ਵਗੈਰਾ ਜਾ ਰਹੇ ਨੇ ਸਕੂਲ, ਅੱਛਾ ਸਚ ਹੋਲੀਡੇ ਚੱਲ ਰਹੇ ਹੋਣੇ ਆ ਹਨਾ?
ਨਹੀਂ ਹੁਣ ਤੇ ਛੁੱਟੀਆਂ ਪੈ ਗਈਆਂ ਨੇ ਨਾ ਗਰਮੀ ਦੀਆਂ ਛੁੱਟ ਹੂੰ-ਹੂੰ, ਛੋਟੇ ਨੇ।
ਅੱਛਾ-ਅੱਛਾ।
ਇੱਕ ਮੁੰਡਾ ਐ ਸਿਰਫ।
ਅੱਛਾ, ਇੱਕੋ ਮੁੰਡਾ ਐ ਤੁਹਾਡਾ ਅਜੇ?
ਹੂੰ, ਹੂੰ, ਹੂੰ।
ਅੱਛਾ, ਕਿਹੜੀ ਕਲਾਸ ਚ ਆਉਂਦਾ ਐ?
ਓਹ ਹਲੇ ਤੀਜੀ ਚ।
ਅੱਛਾ, ਓ ਥਰਡ ਕਲਾਸ ਵਿੱਚ ਐ।
ਹੂੰ, ਹੂੰ, ਹੂੰ।
ਅੱਛਾ, ਹਾਂਜੀ, ਫੇਰ ਤੇ ਮਤਲਬ ਹੋਲੀਡੇਜ਼ ਵਗੈਰਾ ਹੋਣੇ ਆ ਹੋਮ ਵਰਕ ਵਗੈਰਾ ਹੋਣਾ ਹੋਲੀਡੇ ਹੋਮਰਕ ਵਗੈਰਾ।
ਹਾਂਜੀ-ਹਾਂਜੀ।
ਹਾਂਜੀ, ਨਾਨੀ ਦੇ ਕਾਰ ਜਾ ਕੇ ਕਰਨਗੇ ਹੋਲੀਡੇ ਹੋਮਵਰਕ ਵਗੈਰਾ ਸਭ।
ਹਾਂਜੀ, ਉੱਥੇ ਲੈ ਕੇ ਗਏ ਹੋਏ ਨੇ ਪੂਰਾ ਬੈਗ ਵਗੈਰਾ ਉੱਥੇ ਹੀ ਜਾ ਕੇ ਕਰਨਗੇ ਨਾਨੀ ਕਾਰ।
ਐਹੀ ਹੁੰਦਾ ਐ ਮਤਲਬ ਛੋਟੀ ਕਲਾਸਾਂ ਦਾ ਵੀ ਨਾਨੀ ਦੇ ਕਾਰ ਜਾ ਕੇ ਕਰਲਾਂਗੇ ਜੇ ਵੱਡੀ ਕਲਾਸ ਚ ਆ ਗਿਆ ਬੱਚਾ, ਤੇ ਉਹਨੂੰ ਤੇ ਹੋਲੀਡੇ ਹੋਮਵਰਕ ਕੀ ਨਹੀਂ ਆਣ ਦੇਣਗੇ ਹੋਲੀਡੇਜ਼ ਵਗੈਰਾ ਚ ਕਿਤੇ ਜਾਣ ਹੀ ਨਹੀਂ ਦੇਣਗੇ ਉਹਨੁੰ।
ਉਹੀ ਤੇ ਨਾ। ਟੀਚਰ ਵੀ ਭਰ-ਭਰ ਕੇ ਵਰਕ ਦਿੰਦੀ ਏ।
ਟੀਚਰ ਵੀ ਨੇ, ਅਨਲਿਮਿਟਿਡ ਹੋਮਵਰਕ ਦੇ ਰਹੇ ਨੇ ਬੱਚਿਆਂ ਨੂੰ। ਮਤਲਬ, ਮੇਰੇ ਪੈਣ ਦੇ ਬੱਚ ਬੱਚੇ ਆਏ ਹੋਏ ਨੇ, ਮਤਲਬ ਵੈਸੇ ਕਹਿਣ ਨੂੰ ਦੇਖਿਆ ਜਾਂਦਾ ਐ ਕਿ ਬਈ ਹੋਲੀਡੇਜ਼ ਤੇ ਆਏ ਹੋਏ ਨੇ। ਮਤਲਬ, ਆਪਣਾ ਇੰਜੋਏ ਕਰਨ ਆਏ ਹੋਏ ਨੇ, ਬਟ ਕੀ ਹੋ ਰਿਹਾ ਕਿ ਆਏ ਨੇ, ਤੇ ਇਹਨਾਂ ਦੀ ਅ ਔਨਲਾਈਨ ਕਲਾਸਾਂ ਚੱਲ ਰਹੀਆਂ।
ਅੱਛਾ।
ਹਾਂ, ਔਨਲਾਈਨ ਕਲਾਸਾਂ ਚੱਲ ਰਹੀਆਂ। ਵੀ ਓਨਲਾਈਨ ਦੀ ਵੀ ਪੜ੍ਹਾਈ ਹੋ ਰਹੀ ਆ, ਤੇ ਉਤੋਂ ਜੋ ਏਕ੍ਸ੍ ਐਕਸਟਰਾ ਹੋਲੀਡੇ ਹੋਮਵਰਕ ਦਿੱਤਾ ਹੋਇਆ, ਉਹ ਅਲੱਗ।
ਹੁੰ, ਏ ਇਹ ਸੋਚਦੇ ਨੇ, ਕਿਵੇਂ ਜਿਵੇਂ ਦੋ ਮਹੀਨੇ ਦੀ ਛੁੱਟੀਆਂ ਪਈਆਂ ਨੇ ਬੱਚਿਆਂ ਦੀ, ਇੱਕ ਮਹੀਨੇ ਦਾ ਕੰਮ। ਇੱਕ ਮਹੀਨੇ ਦੀ ਛੁੱਟੀਆਂ ਹੈਗੀਆਂ ਨੇ ਤੇ, ਦੋ ਮਹੀਨੇ ਦਾ ਕੰਮ ਦੇ ਦਿੱਤਾ ਇਹਨਾਂ ਨੇ।
ਹਾਂ, ਉਹੀ ਚੀਜ਼ ਨਾ। ਮਤਲਬ, ਦੇਖੋ, ਸੋਚੋ, ਕਿ ਬੱਚਾ ਮਤਲਬ ਫਿਰ ਬੱਚੇ ਕੋਲ ਖੁਦ ਵੀ ਨੀ ਹੁੰਦਾ, ਮਤਲਬ ਬੱਚੇ ਦੇ ਲੇਵਲ ਤੋਂ ਤੇਏਡਾ ਹੋਲੀਡੇ ਹੋਮਵਰਕ ਦੇ ਰਹੇ ਨੇ, ਉਹ ਕੰਮ ਪੇਰੈਂਟਸ ਨੂੰ ਕਰਨਾ ਪੈਂਦਾ ਹੈ।
ਹਾਂ, ਇਹ ਤਾਂ ਹੈ।
ਫਿਰ, ਬੱਚੇ ਦਾ ਇੰਨਾ ਮਤਲਬ ਕੈਪੈਸਿਟੀ ਵੀ ਨਹੀਂ ਹੁੰਦੀ ਕਿ ਬੱਚਾ ਇੰਨਾ ਸਮਝ ਲਏ।
ਨਾ-ਨਾ ਬੱਚਾ, ਫੇਰ ਪੇਰੈਂਟਸ ਨੂੰ ਹੀ ਕਰਾਉਣਾ ਪੈਂਦਾ ਹੈ ਸਭ ਕੁਛ।
ਵੱਡੇ ਸਕੂਲਾਂ ਦਾ ਮਤਲਬ ਇਹੀ ਸਿਸਟਮ ਹੈ ਕਿ, ਇਹਨਾਂ ਨੇ ਕੰਮ ਜਿਹੜਾ ਦੇਣਾ, ਬਹੁਤ ਜ਼ਿਆਦਾ ਇਹਨਾਂ ਨੇ ਦੇਣੈ।
ਹਾਂ, ਇਹ ਤਾਂ ਹੈ, ਤੇ ਨਾਲੇ ਯਾਦ ਕਰਨ ਦਾ ਵੀ ਇਹ ਦਿੰਦੇ ਨੇ ਫਿਰ।
ਹਾਂਜੀ। ਲਰਨਿੰਗ ਦਾ ਅਲੱਗ ਹੈ-ਲਰਨਿੰਗ ਦਾ ਅਲੱਗ ਹੈ, ਰਿਟਰਨ ਦਾ ਅਲੱਗ ਹੈ। ਤੇ ਓਰਲ, ਇਹਨਾਂ ਨੇ ਜਾਂਦੇ ਹੀ ਟੈਸਟ ਦੇਣੇ ਆ।
ਤੇ ਹੋਰ, ਤੇ ਪ੍ਰੋਜੈਕਟ ਵਗੈਰਾ ਉਹ ਵੱਖਰੀ ਚੀਜ਼
ਹਾਂ, ਜਿਹੜੇ ਮੋਡਲਸ ਵਗੈਰਾ ਬੰਨੇ ਆ ਪ੍ਰੋਜੈਕਟ ਫਾਈਲਾਂ ਵਗੈਰਾ ਬਣਨੀਆਂ, ਉਹ ਅਲੱਗ ਚੀਜ਼ ਹੈ ਇਹਨਾਂ ਦੀ।
ਹੂੰ, ਉਹੀ ਤਾਂ ਹੈ ਨਾ! ਬਸ ਬੱਚਿਆਂ ਦੇ ਉੱਤੇ ਬਰਡਨ ਆ ਜਾਂਦਾ ਹੁਣ।
ਹਾਂ, ਇਹ ਬਹੁਤ ਬੋਝ ਬਣ ਜਾਂਦਾ ਬੱਚਿਆਂ ਤੇ, ਬਹੁਤ ਜ਼ਿਆਦਾ। ਇੰਹਦਾ ਇੰਨਾ ਪ੍ਰੈਸ਼ਰ ਪੈ ਜਾਂਦਾ ਦਿਮਾਗ 'ਤੇ ਕਿ ਬਹੁਤ ਜ਼ਿਆਦਾ। ਫੇਰ ਇਹ ਹੁੰਦਾ ਯਾਰ, ਇਹੀ ਤਾਂ ਪੜ੍ਹਾਈ ਆ, ਇਹਨਾਂ ਨੇ ਕਰਨੀ ਹੈ ਪੜ੍ਹਾਈ ਹੈ, ਚੱਲ, ਕੋਈ ਗੱਲ ਨਹੀਂ।
ਹਾਂ।
ਬਈ, ਟੀਚਰਸ ਵੀ ਦੇ ਰਹੇ ਨੇ, ਅਗਰ ਗੌਰਮੈਂਟ ਨੇ ਵੀ ਮਤਲਬ ਇੰਨਾ ਉਹ ਕੀਤਾ ਹੋਇਆ, ਬਰਡਨ ਪਾ ਹੋਇਆ, ਤਾਂ ਕੁਝ ਸੋਚ-ਸਮਝ ਕੇ ਹੀ, ਇਹਨਾਂ ਨੇ ਕਰਾਇਆ ਹੋਣਾ।
ਹਾਂ ਇਹ ਤਾਂ ਹੈ। ਹੋਰ ਦੱਸੋ?
ਇਹ ਚੀਜ਼ ਹੁੰਦਾ ਹੈ।
ਹਾਂ, ਹੋਰ ਦੱਸੋ?
ਹੋਰ ਬਸ। ਅਸੀਂ ਬੈਠੇ ਸੀ ਥੋੜ੍ਹਾ ਫਰੀ ਹੋ ਕੇ, ਤੇ ਮੈਂ ਕਿਹਾ, ਚੱਲ, ਮੈਂ ਫੋਨ ਫੋਨ ਕਰਾਂ, ਤੇ ਫਿਰ ਤੁਹਾਡਾ ਕੋਲ ਆ ਗਿਆ, ਮੈਂ ਕਿਹਾ, ਐਲੋ ਜੀ, ਇਹ ਵੀ ਮਤਲਬ ਅੱਛਾ ਹੋਇਆ ਕਿ ਵੀ ਤੁਹਾਡਾ ਕੋਲ ਆ ਗਿਆ, ਹੈਨਾ।
ਹੂੰ, ਵਧੀਆ।
ਮੈਂ ਕਿਹਾ, ਅੱਛਾ ਹੋਇਆ।
ਹੂੰ। ਹੋਰ ਦੱਸੋ, ਕਿਤੇ ਘੁੰਮਣ ਨੀ ਗਏ?
ਕਿੱਥੇ ਘੁੰਮਣ ਜਾਣਾ ਆਪਾਂ ਜੀ, ਬਸ, ਬੱਚੇ ਨਹੀਂ ਨਿਕਲਣ ਦਿੰਦੇ ਬਿਲਕੁਲ ਵੀ।
ਹੂੰ, ਬੱਚਿਆਂ ਨਾਲ ਫ਼ਿਰ ਔਖਾ ਹੋ ਜਾਂਦਾ ਨਾ ਥੋੜ੍ਹਾ
ਹੂੰ, ਬੱਚਿਆਂ ਕਰਕੇ ਬੜਾ ਔਖਾ ਹੋ ਜਾਂਦਾ।
ਹੂੰ।
ਹੋਰ ਤੁਸੀਂ ਸੁਣਾਓ, ਤੁਸੀਂ ਤੇ ਗਏ ਹੋਵੋਗੇ, ਜਾਣਾ ਹੋਣਾ ਤੁਸੀਂ ਆਪਣੀ ਵਾਈਫ ਨੂੰ ਲੈਣ ਹੁਣ?
ਹਾਂ, ਹਲੇੇ ਤਾਂ ਪੰਜ ਦਿਨ ਪਏ ਨੇ। ਪੰਜ ਹੂੰ ਹੂੰ ਪੰਜ-ਛੇ ਦਿਨ ਬਾਅਦ
ਅੱਛਾ ਅੱਛਾ, ਅੱਛਾ ਵਧੀਆ ਹੈ ਨਾ ਵਧੀਆ। ਬਈ ਆਪਣਾ ਇੰਜੋਏ ਕਰ ਲੈਣ ਉਹ ਵੀ ਥੋੜ੍ਹਾ ਰੈਸਟ ਵਗੈਰਾ ਕਰ ਲੈਣ।
ਹੂੰ ਹੂੰ ਬਿਲਕੁਲ।
ਹੋਰ ਸੁਣਾਓ?
ਬਸ ਸਭ ਵਧੀਆ ਨੇ।
ਹੋਰ ਸੈਂਡਵਿਚ ਵਗੈਰਾ ਕਿੰਨੇ ਬਣਾਏ ਸੀ? ਕਿਸ ਨੇੇ ਬਣਾਏ ਸੀ?
ਮੇਰਾ ਬ੍ਰਦਰ।
ਅਰੇ ਵਾਹ।
ਉਹ ਛੋਟਾ ਐ। ਹਾਂ ਬਿਲਕੁਲ ਕਰ ਲੈਂਦੇ ਨੇ।
ਹਾਂ। ਵਾਈਫ ਗਏ ਹੋਏ ਨੇ ਹੁਣ ਤੇ ਕਰਨੀ ਪੈਣੀ ਐ।
ਹਾਂ। ਓ ਤਾਂ ਹੈ। ਛੋਟੇ ਭਰਾ ਨੇ ਬਣਾਇਆ ਸੀ। ਛੋਟੇ ਭਰਾ ਨੇ ਹੂੰ ਉਹਨੂੰ ਬੜਾ ਸ਼ੌਂਕ ਵੇ ਨਾ ਬਣਾਣ ਦਾ, ਖਾਣ ਦਾ ਬਣਾਣ ਦਾ।
ਹਾਂ। ਦੇਖੋ ਖਾਣ ਦਾ ਤੇ ਸਭ ਨੂੰ ਸ਼ੌਕ ਹੁੰਦਾ ਐ, ਪਰ ਬਣਾਣ ਦਾ ਕਿਸੇ-ਕਿਸੇ ਨੂੰ ਹੁੰਦ
ਉਹਨੂੰ ਬਣਾਣ ਦਾ ਜ਼ਿਆਦਾ ਹੈਗਾ। ਕੀ ਉਹਨੂੰ ਬਣਾਣ ਚ ਜ਼ਿਆਦਾ ਮਜ਼ਾ ਆਦਾ ਉਨੂੰ ਬਣਾਣ 'ਚ। ਇਨਾ ਖਾਣ 'ਚ ਨੀ ਆਦਾ ਜਿਨ੍ਹਾਂ ਬਣਾਣ 'ਚ।
ਅਹ ਹਾਂ। ਕਈਆਂ ਨੂੰ ਹੁੰਦਾ ਸ਼ੌਕ ਬਟ ਮੈਨੂੰ ਵੇਖ ਲੋ ਮੈਨੂੰ ਖਾਣ ਦਾ ਜ਼ਿਆਦਾ ਬਣਾਣ ਦਾ ਤਾਂ ਹੈ ਹੀ ਨਹੀਂ ਬਿਲਕੁਲ, ਵੀ ਬਣਾ ਕੇ ਦੋਂ ਮੈਂ ਖਾ ਲਾਂਗੀ ਬਈ ਜੱਜਮੈਂਟ ਕਰ ਦਾਂਗੀ ਬਟ ਬਣਾ ਨਹੀਂ ਸਕਦੀ ਮੈਂ।
ਅੱਛਾ।
ਹਾਂਜੀ ਹਾਂਜੀ। ਹੁਣ ਵੀ। ਹੁਣ ਵੀ ਕੁਛ ਬਣਾ ਰਹੇ ਨੇ ਮੰਮਾ ਤੇ ਕਹਿ ਰਹੇ ਨੇ ਬਈ ਦੱਸ ਖਾ ਕੇ ਬਈ ਕੀ- ਕੀ ਹੈਸਾਬ ਏ। ਕੀ ਠੀਕ ਬਣਿਆ ਕਿ ਨਹੀਂ ਬਣਿਆ। ਤੇ ਮੈਂ ਉਹ ਸੋਚ ਰੀ ਆ। ਤੇ ਹੁਣ ਮੈਂ ਦੇਖਾਂ, ਕੀ ਬਣਿਆ ਕੀ ਨਹੀਂ ਬਣਿਆ ਕੀ ਕਿਹੋ ਜਿਹਾ ਬਣਿਆ ਤੇ ਫਿਰ ਮੈਂ ਤੁਹਾਨੂੰ ਕੋਲ ਕਰਨੀ ਆ।
ਹਾਂ ਹਾਂ ਠੀਕ ਹੈ। ਓਕੇ
ਹਾਂਜੀ। ਠੀਕ ਹੈ ਜੀ, ਸਸ ਸ਼੍ਰੀ ਕਾਲ ਜੀ।
ਠੀਕ ਹੈ ਜੀ। ਸਸ ਸ਼੍ਰੀ ਕਾਲ।
ਠੀਕ ਹੈ। ਸਸ ਸ਼੍ਰੀ ਕਾਲ।